ਰਨ
ਜੀ ਹੋਰ ਕੀ ਹਾਲ ਨੇ
ਠੀਕ ਨੇ ਤੁਸੀਂ ਸੁਣਾਓ ਕੀ ਕਰਦੇ ਸੀਸੀਂ
ਬੈਠੇ ਹੋਏ ਸੀ ਅਸੀਂ ਵੀ ਠੀਕ ਹਾਂ ਹੋਰ ਘਰ ਪਰਿਵਾਰ ਸਭ ਠੀਕ ਨੇ
ਹਾਂਜੀ ਹਾਂਜੀ ਮੈਂ ਬਸ ਨਾ ਛੋਲੇ ਹੀ ਬਣਾਉਣ ਲੱਗੀ ਸੀ ਅੱਜ ਰਾਤ ਗੈਸਟ ਆਉਣਾ ਸੀ ਤੇ ਸਬਜ਼ੀ ਬਣਾਉਣ ਲੱਗੇ ਸੀ ਅਤੇ
ਅੱਛਾ ਅੱਛਾ ਬਣਾਉਣ ਲੱਗੇ ਸੀ ਮੈਂ ਤੇ ਤੁਹਾਡੇ ਘਰ ਉਸ ਦਿਨ ਖਾ ਕੇ ਸੀ ਕੀ ਛੋਲੇ ਤੇ ਮੈਨੂੰ ਆਪ ਬੜੇ ਸਵਾਦ ਲੱਗੇ ਸੀ ਕਿਵੇ ਬਣਾਉਂਦੇ ਹੋ ਤੁਸੀਂ ਫਿਰ ਮੈਨੂੰ ਵੀ ਦੱਸ ਦੋ ਮੈਂ ਵੀ ਉਹਨੂੰ ਉਵੇਂ ਬਣਾ ਲਾਂਗੀ ਫਿਰ
ਅਸੀਂ ਤੇ ਛੋਲੇ ਰਾਤੀ ਭਿਓ ਕੇ ਰੱਖ ਦਿੰਦੇ ਆਾਂ ਤੇ ਸਵੇਰੇ ਫਿਰ ਉਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਅਤੇ ਵਿੱਚ ਛੋਲਿਆਂ ਨਾਲ ਦਾਲ ਪਾਉਣੇ ਆ
ਅੱਛਾ ਦਾਲ ਛੋਲਿਆਂ ਦੇ ਨਾਲ ਪਾਂਦੇ ਓ ਤੁਸੀਂ ਤੇ ਉਹ ਫੇਿਰ ਕਿੰਨੇ ਛੋਲਿਆਂ ਚ ਕਿੰਨੀ ਪਾਉਂਦੇ ਹੋ
ਮਤਲਬ ਡੇਢ ਕੋੌਲੀ ਛੋਲਿਆਂ ਦੇ ਵਿੱਚ ਮੈਂ ਅੱਧੀ ਕੋੌਲੀ ਦਾਲ ਪਾ ਦਿੰਦੀ ਹਾਂ
ਮਤਲਬ ਪੂਰੇ ਦੋ ਕੋਲੇ ਛੋਲੇ ਬਣਾਂਦੇ ਾ ਤੇ ਉਹਨੂੰ ਅੱਛਾ ਠੀਕ ਠੀਕ ਡੇਢ ਓਦੇ ਚ ਅੱਧ ਗੋ ਲਈ ਅ ਛੋਲਿਆਂ ਦੀ ਦਾਲ ਪਾਣੀ ਅੱਛਾ
ਉੱਪਰ ਧਰ ਦਿੰਦੇ ਹਾਂ ਤੇ ਪੱਤੀ ਦਾ ਪਾਣੀ ਪਾਂ ਦਿਨੇ ਆ ਥੋੜਾ ਜਿਹਾ ਵੱਖਰਾ ਪੱਤੀ ਦਾ ਪਾਣੀ ਪਾਉਣੀ ਹ ਛੋਲੇ
ਪੱਤੀ ਮਤਲਬ ਚਾਹ ਪੱਤੀ
ਹਾਂ ਹਾਂ ਹਾਂ ਉਹ ਕਾਢ ਕੇ ਹਾਂਜੀ ਫਿਰ ਛੋਲਿਆਂ ਦੇ ਵਿੱਚ
ਫੇਰ ਉਹ ਕਿੰਨਾ
ਹਾਂ ਗਲਾਸ ਤੇ ਇੱਕ ਪਾ ਲੈਣੀ ਆ ਡੇਢ ਗਲਾਸ ਥੋੜ੍ਹਾ ਜਿਹਾ ਪਾਣੀ ਅੱਧਾ ਗਲਾਸ ਹੁਣ ਸੁੱਕ ਜਾਂਦਾ ਹੈ ਥੋੜੇ ਚੰਗੇ ਆ ਪੱਤੇ ਰੰਗ ਕਢਨਾ ਹਾਂਜੀ ਹਾਂਜੀ ਦੋ ਚਮਚ ਪਾਉਣੀ ਆ ਪੱਤੇ ਅਤੇ ਰੰਗ ਵਾਲਾ ਆ ਜਾਂਦਾ ਨਾ ੇ ਕੋ ਹੋ ਜਾਂਦੇ ਉਹ ਪਾਣੀ ਨਾਲ ਨਾਲ ਹੀ ਕਾ ਕੇ
ਅੱਛਾ ਪਾਣੀ ਪਾਣੀ ਨੂੰ ਛਾਣ ਕੇ ਪਾ ਦਿੱਤਾ ਉਹਦੇ ਚ ਅਸੀਂ
ਹਾਂ ਫੇਿਰ ਆਪਣਾ ਦੋ ਪਿਆਜ ਪਾ ਲ ਟਮਾਟਰ ਪਾ ਲ ਦੋ ਹਰੀਆਂ ਮਿਰਚਾਂ ਅਦਰਕ ਥੋਮ ਹਾਂਜੀ ਹਾਂਜੀ ਸਭ ਕੁਛ ਵਿੱਚ ਪਾ ਕੇ ਘਿਓ ਪਏਦਾ ਥੋੜ੍ਹਾ ਜਿਹਾ ਤੇ ਥੋੜਾ ਮਿੱਠਾ ਸੋਡਾ ਪਾਉਂਦੇ ਹਾਂ
ਮਿੱਠਾ ਸੋਡਾ ਕਿਦਨਾ ਕ ਪਾਂਦੇ ਹੋ
ਹਾਂ ਚਮਚ ਦਾ ਚੌਥਾ ਹਿੱਸਾ ਆ ਜਾਂਦਾ ਮਾੜਾ
ਅੱਛਾ ਇੱਕ ਚੌਥਾਈ ਤੋਂ ਵੀ ਘੱਟ ਚੂੰਡੀ ਲੈ ਲਈਏ
ਹਾਂਜੀ ਹਾਂਜੀ ਚਾਹੁੰਦੇ ਹੋ ਉਹ ਪਾ ਪਾਂ ਦਿੰਦੇ ਆ ਚਾਰ ਪੰਜ ਸੀਟੀਆਂ ਲਾ ਕੇ ਖੋਲਦੇ ਆਂ
ਅੱਛਾ
ਆਪਣਾ ਕੜਛੀ ਮਾਰ ਕੇ ਥੋੜ੍ਹਾ ਜਿਹਾ ਫੇਰ ਲੈਂਦੇ ਹਾਂ ਛੋਲਿਆਂ ਨੂੰ
ਅੱਛਾ
ਅਤੇ ਉਸ ਤੋਂ ਬਾਅਦ ਵਿੱਚ ਆਪਣਾ ਪਾ ਦਨੀਆਂ ਕਾਲਾਂ ਕਲ ਕਾਲੀ ਮਿਰਚ ਪਾ ਦਿਉ ਅਮਚੂਲ ਪਾ ਲਓ ਗਰਮ ਮਸਾਲਾ ਸੁੱਕਾ ਧਨੀਆ ਹਾਂ ਕਿ ਉਹ ਪਹਿਲੇ ਪਿੱਛੋਂ ਹਾਂ ਕਰਦੇਣ ਉਸ ਤੋਂ ਬਾਅਦ
ਤੇ ਸੋਡਾ ਵੀ ਤਾਂ ਹੀ ਪਾਉਂਦੇ ਹੋ ਹੋਵੋ ਗੇ ਕਿ ਛੋਲੇ ਗੱਲਜਨ ਨੂੰ ਬਈ ਕੱਚੇ ਨਾ ਰਹਿਣ ਹਨਾ ਪਰ ਵੈਸੇ ਕ ਰਹਿੰਦਾ ਤੇ ਚਲੋ ਹੁਣ ਲਿੰਕ ਬਣਦਾ ਨੀ ਕਿਉਂਕਿ ਅਸੀਂ ਸਾਰੀ ਰਾਜ
ਜੇ ਤੁਸੀਂ ਸਵੇਰੇ ਸਵੇਰੇ ਪਿਉਣੇ ਨਾ ਛੋਲੇ ਸਵੇਰੇ ਭਿਓ ਕੇ ਬਣਾ ਲੈਂਦੇ ਵੀ ਤੁਹਾਨੂੰ ਸਵੇਰੇ ਉੱਠ ਕੇ ਨਾ ਗਰਮ ਪਾਣੀ ਕਰਰਕੇ ਚੰਗੀ ਤਰ੍ਹਾਂ ਛੁੱਲ੍ਹੇ ਪਿਉਣੇ ਪੈਣਗੇ ਉਸੋ ਦੋ ਤਿੰਨ ਘੰਟੇ ਭੀਜੇ ਰਣ ਉਹ ਵੀ ਭੁੱਲ ਜਾਣਗੇ ਉਸ ਤੋਂ ਬਾਅਦ ਤੁਸੀਂ ਤਰ ਲਓ ਜੇ ਕਦੀ ਰਾਤੀ ਬੰਦਾ ਭੁੱਲਦਾ ਚੱਲ
ਹਾਂਜੀ ਭੁੱਲ ਜਾਂਦਾ ਕਈ ਵਾਰ ਅਚਾਨਕ ਗੈਸਟ ਵੀ ਆ ਜਾਂਦੇ ਨੇ ਉਹਨਾਂ ਵਾਸਤੇ ਛੋਲੇ ਚਾਵਲ ਦੇ ਡਿਮਾਂਡ ਵੰਡ ਹੋ ਜਾਂਦੀ ਹੈ ਤਾਂ ਬੰਦਾ ਬਈ ਗਰਮ ਪਾਣੀ ਕਰਕੇ ਕੇ ਪਾਾਲੇ
ਫ ਸੇ ਦੇ ਪਿਓ ਦੀ ਜਿਹੜਾ ਉਹਨਾਂ ਦਾ
ਤੇ ਪਾਣੀ ਕਿ ਅ ਕਾੜ ਕੇ ਪਾਉਣਾ ਉਹ ਮਤਲਬ ਕੱਢਦਾ ਹੋਏ ਪਾਣੀ
ਸਵੇਰੇ ਪਾਣੀ ਨਾ ਮੈਂ ਛੋਲੇ ਧੋ ਕੇ ਨਾ ਇੱਕੋ ਦਮ ਅਸੀਂ ਰਾਹਦੇ ਜਿਹੜੇ ਪਿਉਂਦੇ ਹਾਂ ਨਾ ਉਹਨਾਂ ਦਾ ਪਾਣੀ ਤਾਂ ਅਸੀਂ ਸਵੇਰੇ ਰੋੜ ਦਿੰਦੇ ਆਾਂ ਫਵੇਰ ਧੋਨੇ ਜਿਹੜੇ ਸਿਹਰੇ ਪਿਉਣੇ ਨਾ ਉਹ ਚੰਗੀ ਤਰ੍ਹਾਂ ਛੁੱਲੇ ਧੋ ਕੇ ਪ ਉਹੇ ਨੇ ਉਸੇ ਪਾਣੀ ਦੇ ਵਿੱਚ ਅਸੀਂ ਤਰ ਦੇਣੇ ਨੇ
ਅੱਛਾ
ਨ ਤਉਣੇ ਕਿਉਂਕਿ ਫਿਰ ਸਵੇਰੇ ਗਰਮ ਪਾਣੀ ਸਾਰਾ ਸ ਛੋਲਿਆ ਚ ਆ ਗਿਆ
ਠੀਕ ਤੇ ਉਹ ਗਰਮ ਪਾਣੀ ਚ ਗਰਮ ਪਾਣੀ ਚ ਛੋਲਿਆਂ ਨੂੰ ਕਿੰਨੀ ਦੇਰ ਤੱਕ ਰੱਖਣਾ ਅਸੀਂ
ਮ ਕਿਹਾ ਸਵੇਰੇ ਸੱਤ ਵਜੇ ਪਿਓ ਦਿਓ ਦਸ
ਅੱਛਾ ਠੀਕ ਹੈ ਤੇ ਉਹਨੂੰ ਕਿਨਂ ਮਤਲਬ ਘੰਟਾ ਘੰਟਾ ਡੇਢ ਘੰਟਾ ਾਿਓਦੀ ਉਹਨੂੰ ਬੜਾ
ਨਹੀਂ ਤਿੰਨ ਘੰਟੇ ਪਿਓ ਲੋੋ ਜਿੰਨੀ ਸਵੇਰੇ ਜਿਆਦਾ ਜੋ ਤਾਂ ਤੁਡੇ ਜ਼ਿਆਦਾ ਛੋਲੇ ਬਣ ਜਾਂਦੇ ਨੇ ਜਾਂਿਆ ਸੀਟੀਆਂ ਦਵਾਈੀਆਂ ਹੁੰਦੀਆਂ ਪੰਜ ਤੇ ਪੰਜ
ਲਗਾਉਣਾ ਨੀ ਹਨਾ ਮ ਵੀ ਸਹੀ ਹੈ ਫੇਰ ਉਹਦੇ ਛੋਲਿਆਂ ਚ ਤੁਸੀਂ ਗਰਮ ਮਸਾਲੇ ਵਗੈਰਾ ਵੀ ਪਾਉਂਦੇ ਹੋ ਕੁਛ
ਹਾਂ ਬਨਣ ਤੋਂ ਬਾਅਦ ਬਣ ਜਾਂਦੇ ਨਾ ਗਰਮ ਮਸਾਲਾ ਪਹਿਲੇ ਪਾਉ ਅਤੇ ਉਹਦੇ ਬਾਅਦ ਖਤਮ ਹੋ ਜਾਂਦੀ ਹੈ
ਤੇ ਨਾਲੇ ਬਹੁਤ ਜਿਆਦਾ ਤੇਜ਼ ਵੀ ਹੋ ਜਾਂਦੇ ਨੇ
ਹਾਂ ਗਲਕਾ ਵੈਸੇ ਤੇ ਮੈਂ ਬੜੇ ਕੱਟ ਵਤਦੀ ਆ ਗਰਮ ਕਾਲੇ ਕਿਉਂਕਦੇ ਨਾ ਬੜੇ ਜਲਣ ਕ
ਹਾਂ ਉਹ ਮਤਲਬ ਸਹੀ ਨੀ ਆਉਂਦੇ ਸਾਡੇ ਵਾਸਤੇ
ਜੀਰਾ ਠੰਡਾ ਆਦਾ ਜੀਰਾ ਪਾ ਲਓ ਸੁੱਕਾ ਧਨੀੀਆਂ ਠੰਡਾ ਆਦਾ ਹੈ ਪਾ ਲਓ ਬਾਕੀ ਉਹਦੇ 'ਚ ਬੜਾ ਗਰਮ ਮਸਾਲੇ ਚਲਾਚੀਆਂ ਪਿਆਉਂਦਿਆਂ ਮਗਰ ਬੜਾ ਕੁਛ ਪਿਆ ਆਦਾ ਅਤੇ ਉਸ ਕਰਕੇ ਨਾ ਬੜਾ ਤੇਜ਼ ਹੋ ਜਾਂਦਾ ਵੇ ਗਰਮ ਮਸਾਲਾ ਉਤੋਂ ਗਰਮੀਆਂ ਵੀ ਹੈਗ ਫ ਗਰਮ ਮਸਾਲਾ ਨੂੰ ਮੈ ਅੱਬਲ ਤਾਂ ਬਹੁਤ ਘੱਟ ਵਰਤਦੀ ਆ। ਜ਼ਿਆਦਾ ਹੋਵੇ ਤੇ ਮੈਂ ਜੀਰਾ ਪੀਸ ਕੇ ਤੇ ਧਨੀਆ ਪੀਸ ਕੇ ਰੱਖ ਲੈਂਦੀਆਂ ਉਹ ਪਾ ਲੈਂਦੀ ਆਂ।
ਅੱਛਾ ਜੀਰਾ ਭੁੰਨ ਕੇ ਜੀਰਾ ਭੁੰਨ ਕੇ ਪੀਸੀ
ਠੀਕ ਹੈ ਨਾ
ਅੱਛਾ ਤੇ ਸੁੱਕਾ ਧਨੀਆ
ਹੂੰ, ਉਹੀ ਪੀਸ ਲੈਣੀ ਆ ਤੂੰ ਉਪਲਬਧ ਵੇ ਠੰਡੀਆਂ ਚੀਜ਼ਾਂ ਨੇ ਦੋਨੋ ਗਰਮੀ ਹੋਗੀ ਗਰਮ ਸੀ ਤਾਲਾਂ ਵੀ ਬੜੀ ਗਰਮ ਹੋ ਜਾਂਦੀ ਐ ਪਹਿਲਾਂ ਅੰਦਰ ਜਲਣ ਇਨੇ ਮਸਾਲੇ ਖਾਣੇ ਨਹੀਂ ਚਾਹੀਦੇ ਗਰਮੀਆਂ ਚ ਘੱਟ ਖਾਣੇ ਚਾਹੀਦੇ ਨੇ ਬਸ ਕੁਛ
ਉਹਦੇ ਵਾਸਤੇ ਵੀ ਹੁੰਦਾ ਨਾ ਕਿ ਠੰਡਾ ਵੀ ਹੁੰਦਾ ਤੇ ਪਾਚਨ ਸ਼ਕ ਤੀ ਵਾਸਤੇ ਵੀ ਸਹੀ ਹੁੰਦਾ ਤੇ ਤੇ ਪਤਲੀ ਬਣਨੀ ਹੈ ਤੇ ਪਤਲੀ ਬਣਨੀ ਹੈ ਤੇ ਗਾੜਾ ਕਰਨ ਵਾਸ ਹਨਾ,
ਹਾਂ, ਹਾਂ ਗਾਲਾ ਕਰ ਮਚੂਰ ਵੀ ਨਾ ਜਿਹੜਾ ਮਚੂਰ ਹੀ ਹੁੰਦਾ ਨਾ ਇਹ ਸਬਜ਼ੀ ਨੂੰ ਗਲ ਰੱਖ
ਅੱਛਾ ਆਮ ਚੂਰ ਦਾ ਤੇ ਮੈਨੂੰ ਹੁਣ ਪਤਾ ਲੱਗਿਆ। ਪਰ ਮੈਨੂੰ ਹਾਂ ਸੁੱਕੇ ਧਨੀਆ ਦਾ ਪਤਾ ਸੀ ਕਿ ਉਹ ਅਗਰ ਸਾਡੀ ਕੋਈ ਸਬਜ਼ੀ ਪਤਲੀ ਬਣਨੀ ਹੈ ਉਹਦੇ ਚ ਸੁੱਕਾ ਧਨੀਆ ਪਾ ਰਏ ਤੇ ਉਹ ਗਾੜੀ ਹੋ ਜਾਂਦੀ ਐ।
ਹਾਂ ਨਹੀਂ ਆਮਚੂਰ ਵੀ ਤੁਹਾਡੀ ਚ ਸਬਜ਼ੀ ਚ ਪਾਣੀ ਨਾ ਬੜਾ ਮਾੜਾ ਆਮਚੂਰ ਪਾ ਦੇਨਾ ਤੇ ਪਾਣੀ ਸੋਖ ਲਏਗਾ।
ਅੱਛਾ,
ਸਬਜ਼ੀ ਵਿੱਚ
ਆਮਚੂਰ ਵੀ ਇਹੀਓ ਕੰਮ ਕਰਦਾ ਆਮਚੂਰ ਦਾ ਇਹ ਨਾ ਕਿ ਟੇਸਟ ਚ ਖਟਾਸ ਜ਼ਿਆਦਾ ਆ ਜਾਂਦੀ ਹੈ ਅਗਰ ਅਸੀਂ ਉਹ ਇਨਵੋਲਵ ਕਰੀਏ ਅਗਰ ਅਸੀਂ ਖੱਟਾ ਪੂਰਾ ਓਲਰਡੀ ਪਾਇਆ ਸੀ। ਤੇ ਤੇ ਪਰ ਸੁੱਕੇ ਧਨੀਆਂ ਦਾ ਕਿ ਟੇਸਟ ਹੈ ਤੇ ਖਟ ਟਾਸ ਵਗੈਰਾ ਕੁਛ ਨੀ ਆਉਂ
ਨਾ ਨਾ ਨਾ ਹਾਂਜੀ ਹਾਂਜੀ ਉਹ ਤੇ ਤ ਕਾਲਾ ਕਰਦਾ ਤਰੀ ਨਾ
ਹਾਂਜੀ ਅੱਛਾ ਤੇ ਫਿਰ ਉਹ ਉੱਤੋਂ ਪਾ ਦੇਣੇ ਤੇ ਤੂੰ ਤੁਸੀਂ ਉਹ ਵੀ ਯੂਜ ਕਰਦੇ ਹੋ ਵਿੱਚ ਲੌਂਗ ਵਗੈਰਾ ਵੀ ਪਾਉਂਦੇ ਹੋ ਕੁਛ
ਹਾਂ ਮੈਂ ਇੱਕ ਅੱਧਾਂ ਲੋ ਕੇ ਪ ਛੋਲੇ ਵਾਈ ਹੁੰਦੇ ਨੇ ਨਾ ਤੇ ਇੱਕ ਦੋ ਲੋਂਂਗ ਸੂਟ ਦਿੰਦੀਆਂ ਪਹਿਲੇ ਅਤੇ ਐਸੇ ਤਾਂ ਗਰਮ ਮਸਾਲੇ ਚ ਲੌਂਗ ਪੀ ਹੁੰਦੇ ਨੇ ਪਰ ਮੈਂ ਮਸਾਲਾ ਬੜਾ ਘੱਟ ਵਰਤਦੀ ਹ ਜਿਸ ਕਰਕੇ ਮੈਂ ਲੋੋਂਗ ਸਾਬਤ ਪਾ ਦਿੰਦੀ ਹਾਂ ਸਬਜ਼ੀ ਦੋ ਜੇ ਚੌਲ ਬਣਾਏ ਨੇ
ਜਿਹ ਲੌਂਗ ਤੁਸੀਂ ਕਹਿ ਰਹੇ ਹੋ ਲੌਂਗ ਵਾਈ ਹੁੰ ਵਾਈ ਨੂੰ ਕੱਢਦੇ ਨੇ ਤੇ ਲੌਗ ਕੀ ਗਰਮ ਹੁੰਦੇ ਨੇ
ਹਾਂ ਲੌਗ ਗਰਮ ਹੁਣ
ਅੱਛਾ ਅੱਛਾ ਤੇ ਉਹ ਇੱਕ ਦੋ ਹੀ ਇੱਕ ਦੋ ਹੀ ਪਾਣੇ ਚਾਹੀਦੇ ਆਦੇ ਤੇ ਮੋਟੀ ਇਲਾਇਚੀ ਵਗੈਰਾ ਵੀ
ਹਾਂ ਮੋਟੀ ਲਾਚੀ ਹੋਵੇ ਤੇ ਪਾ ਲੈਂਦੇ ਹਾਂ ਮੈਂ ਕੋਈ ਜ਼ਰੂਰੀ ਨਹੀਂ ਹੈ ਕਿ ਮੈਂ ਪਾਣੀ
ਹਾਂ ਕਿਉਂਕਿ ਉਹਦੇ ਨਾਲ ਹਾਂ ਉਹਦੇ ਨਾਲ ਟੇਸਟ ਦਾ ਤੇ ਆਉਂਦਾ ਤੇ ਉਹ ਵੀ ਗਰਮ ਮੰਨੀ ਜਾਂਦੀ।
ਹਾਂ ਹਾਂ ਉਹ ਬਾਈ ਨੂੰ ਮਾਰਦੀ ਹੈ ਮਤਲਬ ਜਿਹੜੇ ਸਾਡੇ ਸ਼ੇ ਦੇ ਵਿੱਚ ਅਮਦਰਦ ਹੋ ਗਈ ਇੱਧਰ ਉੱਧਰ ਫਿਰ ਉਹ ਨਾ ਮੋਟੀ ਲਾਚੀ ਜਿਖਾਉਣਾ ਸਾਡੇ ਛੇ ਤੋਂ ਉਹ ਜੱਦਾਂ ਦਾ ਦਿੰਦੇ ਸੀ ਕੱਟ ਦਾ ਪਰ ਮੋਟੀ ਲਾਚੀ ਪਾਣੀ ਚਾਹੀਦੀ ਹੈ
ਇਲਾਇਚੀ ਤੇ ਇਲਾਇਚੀ ਹਾਂਜੀ ਹਾਂਜੀ ਪਤਾ ਮੈਨੂੰ ਤੇ ਇਲਾਇਚੀ ਤੇ ਇਲਾਇਚੀ ਤੇ ਮੋ ਇਲਾਇਚੀ ਮੋਟੀ ਇਲਾਇਚੀ ਤੇ ਲੋਂਂਗ ਤੁਸੀਂ ਕਹਿ ਰਹੇ ਹੋ ਵਾਈ ੳਹਨੂੰ ਦੂਰ ਕਰਦੇ ਨੇ ਮਤਲਬ ਹੁੰਦੇ ਦੋਨੋਂ ਹੀ ਗਰਮ ਤਾਂ
ਐਂਵੇ ਜਹੜੀਆਂ ਚੀਜ਼ਾਂ ਸਾਡੀ ਵਾਈ ਹੂਂਦੀ
ਤੇ ਫੇਰ ਇਹ ਤੁਸੀਂ ਛੋਲਿਆਂ ਨੂੰ। ਪਹਿਲੇ ਧਰਦੇ ਟਾਈਮ ਪਾਉਂਦੇ ਹੋ ਯਾਂ, ਫਿਰ ਬਾਅਦ ਵਿੱਚੋਂ ਪਾਉਂਦੇ ਹੋ।
ਨਾ ਨਾ ਧਰਦੇ ਟਾਈਮ ਨਾਲੇ ਪਾ ਦਿੰਨੀ ਹਾਂ ਕਈ ਲੋਕ ਦਾਲਚੀਨੀ ਪਾਉਂਦੇ ਨੇ। ਛੋਲਿਆਂ 'ਚ
ਤੇ ਪਿਆਜ਼ ਵਗੈਰਾ ਵੀ
ਹਾਂ ਪਿਆਜ਼ ਟਮਾਟਰ ਹਰੀਆਂ ਮਿਰਚਾਂ ਅਦਰਕ, ਥੋਮ ਸਭ ਕੁਛ ਨਾਲੇ ਪਾ ਦਈ ਦਾ ਵੇ ਉਸ ਤੋਂ ਬਾਅਦ ਆਪਣਾ ਬਾਣ ਜਾਂਦੇ ਨੇ ਕੜਛੀ ਨਾਲ ਤੁਸੀਂ ਕੋਲ ਲਓ ਉਹਨਾਂ ਨੂੰ ਚੰਗੀ ਤਰ੍ਹਾਂ।
ਅੱਛਾ ਤੇ ਅਹ ਛੋਲਿਆਂ ਅਹ ਚਿੱਟੇ ਛੋਲਿਆਂ ਚ ਤੁਸੀਂ ਹਲਦੀ ਵਗੈਰਾ ਤੇ ਨੀ
ਨਾ ਨਾ ਨਾ ਹਲਦੀ ਨੀ ਪਾਣੀ ਤਾਂ ਤੇ ਵਿੱਚ ਪਾਇਦਾ ਪੱਤੇ ਦਾ ਪਾਣੀ।
ਅੱਛਾ ਠੀਕ ਹੈ ਕਿਉਂਕਿ ਉਹ ਪੀਲੇ ਪੀਲੇ ਤਾਂ ਗੰਦੇ ਲੱਗਣਗੇ ਨਾ ਛੋਲੇ ਸਾਡੇ ਪੰਜਾਬ ਸਾਡੇ ਪੰਜਾਬੀਆਂ ਚ ਤੇ ਪੀਲੇ ਛੋ ਛੋਲੇ ਹੁੰਦੇ ਹੀ ਨੀ ਹਿੰਦੁਸ
ਮੈਂ ਤੇ ਕਦੀ ਬਣਾਏ ਨੀ ਓਹ ਵਾਲੇ ਛੋਲੇ ਮੈਂ ਕਦੀ ਨੀ ਬਣਾਏ ਮੈਂ ਤੇ ਟਮ ਬਉਦੇ ਹਾਂ
ਹਾਂ ਅਸੀਂ ਤਾਂ ਬਣਾਦੇ ਹਾਂ ਚਿੱਟੇ ਛੋਲੇ ਸਾਡੇ ਘਰ ਖਾਨ ਦੇ ਸਾਰੇ ਸ਼ੌਕੀਨ ਨੇ। ਪਰ ਅਸੀਂ ਨਾ ਅਲੱਗ ਅਲੱਗ ਬਣਾਉਣੇ ਜਿਵੇਂ ਅਸੀਂ ਨੋਰਮਲ ਦਾਲ ਬਣਾਦੇ ਹਾਂ ਨਾ ਤੜਕਾ ਲਾ ਕੇ ਓਦਾਂ ਹੀ ਅਸੀਂ ਵੀ ਤੜਕਾ ਲਾ ਕੇ ਤੇ ਬਨਾਨੀ ਆਂ।
ਉਹ ਨਾ ਸ਼ਕਲ ਹੋਰ ਹੁੰਦੀ ਹੇ, ਉਹ ਹੋਰ ਚੀਜ਼ ਲੱਗਦੀ ਪਈ ਹੇ। ਇਹ ਚੀਜ਼ ਹੋਰ ਲੱਗਦੀ ਐੰਜ ਲਗਦਾ ਬਾਜ਼ਾਰ ਦੇ ਨੇ।
ਮਿਲੇ ਨਹੀਂ ਹੁੰਦੇ। ਇੰਨੇ ਘੁੱਲਦੇ ਨੀ ਹੈਗੇ ਤੇ ਮੈਂ ਜਿਹੜੇ ਤੁਹਾਡੇ ਘਰ ਖਾਧੇ ਸੀ ਨਾ ਉਹ ਬੜੇ ਘੁੱਲੇ ਹੋਏ ਸੀ। ਸਨ ਤੇ ਬੜੇ ਸਵਾਦ ਲੱਗਦੇ ਪਏ ਸਨ। ਮੈਂ ਕਿਹਾ ਚਲੋ ਮੈਂ ਤੁਹਾਡੇ ਕੋਲ ਪੁੱਛਣਾ ਹੀ ਸੀ। ਤੇ ਤੁਸੀਂ ਛੋਲੇ ਬਣਾਉਣ ਦੀ ਗੱਲ ਕਰ ਦਿੱਤੀ ਹੈ, ਤੇ ਮੈਂ ਕਿਹਾ ਚਲੋ ਤੁਹਾਡੇ ਕੋਲ ਪੁੱਛਲਾ, ਕਿ ਕਿਵੇਂ ਬਣਾਉਂਦੇ ਹੋ ਨੈਕਸਟ ਟਾਈਮ ਮੈਂ ਵੀ ਉਵੇਂ ਟਰਾਈ ਕਰਾਂਗੀ ਹੂਨ ਤੁਸੀਂ ਦੱਸਿਆ ਹੈ ਤੇ ਮੈਂ ਹਾਂ ਹਾਂ ਬਿਲਕੁਲ ਤੁਹਾਡੇ ਵੱਲ ਵੀ ਭੇਜਾਂਗੀ ਤੇ ਮੈਨੂੰ ਮਤਲਬ ਮਤਬ ਵੀ ਲੱਗਿਆ ਮਤਲਬ ਤੜਕਾ ਲਗਾਉਣਾ ਕੀ ਮਤਲਬ ਹਨਾ ਉਹ ਤੇ ਅਲੱਗ ਕੰਮ ਹੋ ਗਿਆ ਇਹ ਵਿੱਚ ਸਿੱਟਿਆ ਇੱਕੋ ਵਾਰੀ ਤੇ ਸਹੀ ਵੀ ਹੈ ਵਧੀਆ ਵੀ ਹੈ ਸਗੋਂ ਜਲਦੀ ਵੀ ਬਣ ਜਾਂਦੇ ਨੇ ਕਿਸਮ ਦੇ
ਹ ਨਹੀਂ ਤੁਸੀਂ ਵੇਗੋ ਤਿੰਨਜੇ
ਹਾਂ ਮੈਂ ਮੈਂ ਐਵੇਂ ਹੀ ਬਣਾਵਾਂਗੀ ਹੁਣ ਤੁਸੀਂ ਮੈਨੂੰ ਦੱਸਿਆ ਨਾ ਤੇ ਚਾਵਲਾਂ ਅ ਚਾਵਲ ਬਣਾ ਲਏ ਜਾਂ ਫੇਿਰ ਪੂੜੀਆਂ ਦੇ ਵੀ ਬੜੇ ਸੁਟੀਨ ਨੇ ਸਾਡੇ ਅੰਦਰ ਜਾਂ ਫਿਰ ਪੂੜੀਆਂ ਕੱਢ ਲਾਂਗੇ ਹਾਂ
ਛੋਲਰਿਆਂ ਦੇ ਨਾਲ ਮੈਂ ਕਰਨ ਹਾਂ ਨਾਲ ਸਲਾਦ ਕੱਟੋ ਪਿਆਜ਼ ਟਮਾਟਟਰ ਟਰ ਅਤੇ ਸ਼ੋਜਾਂ ਦੇ ਨਾਲ
ਹਾਂਜੀ ਅਸੀਂ ਵੀ ਐਵੇਂ ਹੀ ਕਰਦੇ ਹਾਂ ਅਸੀਂ ਵੀ ਪੂੜੀਆਂ ਬਣਾਉਂਦੇ ਹਾਂ ਨਾ ਤੇ ਸੂਜੀ ਜ਼ਰੂਰ ਐਡ ਕਰਨੇ ਆ ਉਹਦੇ ਵਿੱਚ ਕਿਉਂਕਿ ਸੂਜੀ ਨਾਲ ਥੋੜਾ ਕਰਾਰਾ ਭਰਨਾ ਨਾ ਆ ਜਾਂਦਾ ਹੈ ਹਨਾ ਤੇ ਤੇ ਲਾਲ ਮਿਰਚ ਆਈ ਜਵਇਣ ਵੀਈ ਜ਼ਰੂਰ ਪਾਉਂਦੇ ਹਾਂ ਤਾਂ
ਜਵੈਨ ਵੀ ਵਵਾਾਈ ਨੂੰ ਖਤਮ ਕਰਦੀ ਆ ਨਾ ਜਵੈਣ ਜਿਹੜੀ ਸਾਡੇ ਪੇੜ
ਹਾਂਜੀ ਹਾਂਜੀ ਕਿਉਂਕਿ ਪੂੜੀ ਹੈਵੀ ਕਰ ਜਾਂਦੀ ਹੈ ਨਾ ਤੱਲਿਆ ਹੋਇਆ ਭੋਜਨ ਜੋ ਹੋਇਆ ਹਨਾ ਚਲੋ ਨੈਕਸਟ ਟਮ ਮੈਂ ਵੀ ਐਵੇਂ ਟਰਾਈ ਕਰਾਂਗੀ ਭੇਜਾਂ ਹੀ ਤੁਹਾਡੇ
ਹਾਂ ਜ਼ਰੂਰ ਭੇਜਾਂਗੇ ਵੇਖਾਂਗੇ ਤੁਹਾਡਾ ਘਿੋ ਜਿਹਾ ਸਵਾਦ ਆੁੰਦਾ
ਨਹੀਂ ਤੁਸੀਂ ਦੱਸਿਆ ਤੇ ਉਵੇਂ ਲਿਆਵਾਂਗੇ ਹੁਣ ਤੇ ਸਵਾਦ ਏ। ਪਰ ਤੁਹਾਡੇ ਵਰਗਾ ਪਰਫੈਕਟ ਤੇ ਨੀ।
ਨਹੀਂ-ਨਹੀਂ, ਦੋ-ਚਾਹ ਬਾਰੀ ਬਣਾਓਗੇ ਆਪੇ ਜਾਚ ਆ ਜਾਏਗੀ। ਇੱਕ ਵਾਰੀ ਪਹਿਲੀ ਵਾਰ ਤਯਾਰ ਬੰਦੋ ਕੋਲ ਗਲ ਹੁੰਦੇ। ਤੇ ਇੱਕ-ਦੋ ਵਾਰੀ ਬਣਾਵਾਂ ਏ ਤੋ ਕੁਛ ਗਲ ਤਾਂ ਸੁਧਰ ਜਾਂਦਿਂਆਂ ਅਗਲੀ ਵਾਰੀ। ਠੀਕ। ਠੀਕ ਹੈ। ਓਕੇ-ਓਕੋ। ਬਾਏ।